ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਸਤਿ ਸ਼੍ਰੀ ਅਕਾਲ ਜੀ ਹੋਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੋ
ਬਸ ਵਧੀਆ ਵਧੀਆ
ਹੋਰ ਕੀ ਕਰ ਰਹੇ ਸੀ ਅੱਜ ਕਿੱਦਾਂ ਯਾਦ ਕਰ ਲਿਆ ਤੁਸੀਂ
ਬਸ ਓਦੀ ਮੈਂ ਕਿਹਾ ਚਲੋ ਤੁਹਾਡਾ ਤੇ ਫੋਨ ਆਉਣਾ ਹੀ ਨਹੀ ਅਸੀਂ ਫੋਨ ਕਰ ਲਈਏ
ਬਸ ਭੈਣ ਜੀ ਤੁਹਾਨੂੰ ਪਤਾ ਤਾਂ ਹੈ ਮੈਂ ਥੋੜ੍ਹਾ ਨਾ ਬਿਜ਼ੀ ਰਹਿੰਦਾ ਵਾਂ ਤਾਂ ਕਰਕੇ ਮੈਂ ਸਗੋਂ ਤੁਹਾਨੂੰ ਯਾਦ ਹੀ ਕਰਦਾ ਪਿਆ ਸੀ ਮੈਂ ਕਿਹਾ ਚੱਲ ਤੁਹਾਨੂੰ ਅੱਜ ਕਾਲ ਕਰਨੀ ਸੀਗੀ ਤਾਂ ਫਿਰ ਮੈਂ ਨਾ ਗੈਸਟ ਆ ਗਏ ਉਹ ਹੁਣੇ ਈ ਗਏ ਨੇ।
ਅੱਛਾ-ਅੱਛਾ ਚਲੋ ਵਧੀਆ ਚੀਜ਼ ਐ।
ਹਾਂਜੀ ਬਸ ਤੁਹਾਨੂੰ ਪਤਾ ਉਹ ਥੋੜ੍ਹਾ ਲੇਟ ਆਏ ਸੀ ਗੈਸਟ। ਫਿਰ ਤੁਹਾਨੂੰ ਪਤਾ ਰੋਟੀ ਦਾ ਟਾਈਮ ਹੋ ਰਿਹਾ। ਫਿਰ ਆਪਾਂ ਨਾ ਥੋੜ੍ਹਾ ਮਤਲਬ ਪਨੀਰ ਵਗੈਰਾ ਬਣਾ ਲਿਆ ਨਾ ਦਾਲ ਵਗੈਰਾ ਬਣਾ ਕੇ ਨਾ ਉਹਨਾਂ ਨੂੰ ਫਿਰ ਐਵੇਂ ਨਹੀਂ ਵੇ ਚੁੱਕ ਵੇਖੋ ਹੁਣ ਇਸ ਟਾਈਮ ਕੋਈ ਇੱਦਾਂ ਖਾਲੀ ਜਾਏ ਅੱਛਾ ਨਹੀਂ ਲੱਗਦਾ ਹੈ ਨਾ
ਸਹੀ ਕਹਿ ਰਹੇ ਹੋ ਤੁਸੀਂ
ਹਾਂਜੀ ਹੋਰ ਤੁਸੀਂ ਖਾ ਲਈ ਰੋਟੀ
ਹੋ ਅਸੀ ਤੇ ਖਾਲੀ
ਅੱਛਾ ਹੋਰ ਕੀ ਬਣਾਇਆ ਅੱਜ
ਅਸੀਂ ਬਣਾਏ ਸੀ ਅੱਜ ਕੜੀ
ਕੜੀ ਮੇਰੀ ਤਾਂ ਬੜੀ ਸਵਾਦ ਲੱਗਦੀ ਮੈਨੂੰ ਘੜੀ ਨਾ
ਲੈ ਚਲੋ ਜੇ ਮੈਨੂੰ ਪਤਾ ਹੁੰਦਾ ਭੇਜ ਹੀ ਦਿੰਦੀ ਤੁਹਾਡੇ ਲਈ
ਆਹੋ ਮੈਂ ਸਗੋਂ ਤੁਹਾਨੂੰ ਤਾਂ ਹੀ ਕੋਲ ਕਰ ਰਿਹਾ ਸੀ ਪਿਛਲੀ ਵਾਰ ਮੈਂ ਆਇਆ ਸੀ ਤੁਸੀਂ ਘੜੀ ਬੜੀ ਸਵਾਦ ਬਣਾਈ ਸੀ
ਹ
ਅਤੇ ਮੈਂ ਕਿਹਾ ਚੱਲ ਅੱਜ ਫੋਨ ਕਰਨਾ ਸੀ ਮੈਂ ਤੁਹਾਨੂੰ ਮੈਂ ਕਿਹਾ ਚੱਲ ਜੇ ਘੜੀ ਬਣਾਓਗੇ ਤਾਂ ਭੇਜਣਾ ਤੇ ਫਿਰ ਬਸ ਦੇਖੋ ਮੈਨੂੰ ਯਾਦ ਹੀ ਨਹੀਂ ਰਿਹਾ ਮੈਂ ਬਿਜ਼ੀ ਇੰਨਾ ਸੀ
ਚਲੋ ਕੋਈ ਨਾ ਹੁਣ ਮੈਂ ਅਗਲੀ ਵ ਟਰਾਈ ਕਰਾਂਗੀ ਫੇਰ ਭੇਜਾਂਗੀ ਤੁਹਾਨੂੰ ਠੀਕ ਹੈ
ਹਾਂਜੀ ਹੋਰ ਤੁਹਾਡੀ ਐਜੂਕੇਸ਼ਨ ਕਿਵੇਂ ਚੱਲ ਰਹੀ ਹੈ
ਬਸ ਬਹੁਤ ਵਧੀਆ ਚੱਲਦੀ ਪਈ ਹੈ
ਇਗਜ਼ਾਮ ਵਗੈਰਾ ਹੋ ਗਏ ਨੇ
ਨਹੀਂ ਨਹੀਂ ਹਜੇ ਕਿਤੇ ਹ ਕਲਾਸਿਸ ਲੱਗਣਗ ਦਨ ਦਸੰਬਰ ਦੇ ਵਿੱਚ ਇਗਜ਼ਾਮ ਹੁੰਦੇ ਆ
ਅੱਛਾ ਅੱਛਾ ਬਸ ਮੈਂ ਵੀ ਨਾ ਹੁਣ ਥੋੜ੍ਹਾ ਜਿਹਾ ਫਰੀ ਸੀ ਮਤਲਬ ਤੁਹਾਨੂੰ ਪਤਾ ਹੁਣ ਸੈ ਦੇ ਐਗਜ਼ਾਮ ਨੇ ਅਤੇ ਹੁਣ ਨਹੀਂ ਫ੍ਰਰੀ ਸੀ ਮੈਂ ਤੇ ਮੈਂ ਕਿਹਾਦੇ ਮੈਂ ਨਾ ਕਾਫੀ ਕੋਲਜ ਵਿੱਚ ਨਾ ਸਾਡੇ ਸੈਮੀਨਾਰ ਜਾਂਹਾ ਲੱਗਿਆ ਸੀ ਉਹਦੇ ਚ ਸਾਨੂੰ ਨਾ ਟ੍ਰੇਨਿੰਗ ਦਿੱਤੀ ਗਈ ਬਈ ਜ ਐਜੂਕੇਸ਼ਨ ਉੱਤੇ ਜਿੱਦਾਂ ਪਹਿਲੇ ਟਾਈਮ ਚ ਦੇਖੋ ਜਹੀ ਮਤਲਬ ਇੰਨਾ ਨੀ ਸੀ ਹੁੰਦਾ ਹਨਾ ਪੜ੍ਹਾਈ ਵਗੈਰਾ ਦਾ ਲੋਕ ਲੋਕ ਮਤਲਬ ਇੰਨਾ ਸਟੱਡੀ ਨਹੀਂ ਕਰਦੇ ਸੀ ਮਤਲਬ ਪਹਿਲੇ ਟਾਈਮ ਦੇ ਲੋਕਾਂ ਦੀ ਸੋਚ ਹੁੰਦੀ ਸੀ ਕਿ ਬਈ ਮੁੰਡੇ ਹੀ ਪੜ੍ਹਦੇ ਨੇ ਹ ਨਾ ਬਈ ਅੱਜ ਕੱਲ੍ਹ ਉਹ ਚੀਜ਼ਾਂ ਨੂੰ ਖਤਮ ਕਰਤਾ ਅੱਜ ਕੱਲ੍ਹ ਕੁੜੀਆਂ ਮੁੰਡੇ ਸਭ ਦੇਖੋ ਇੱਕ ਕੋਈ ਬਰਾਬਰ ਨਹੀਂ
ਸਹੀ ਕਿਹਾ ਅੱਜ ਕੱਲ ਤੇ ਸਾਰੇ ਹੀ ਇੱਕੋ ਨੇ
ਹਾਂ ਬਸ ਵਹੀ ਪਹਿਲਾ ਟਾਈਮ ਤਾਂ ਦੇਖੋ ਜੋ ਸਾਡੇ ਬਜ਼ੁਰਗ ਸੀ। ਉਹਨਾਂ ਦਾ ਟਾਈਮ ਤਾਂ ਦੇਖੋ ਲੰਘ ਗਿਆ। ਹੁਣ ਦੇਖੋ ਅਸੀਂ ਅਗਰ ਅ ਆਪਣੇ ਫਿਊਚਰ ਦੀ ਗੱਲ ਕਰੀਏ ਅਗਰ ਅਸੀਂ ਆਪਣਾ ਜਿਹੜਾ ਫਿਊਚਰ ਉਹਨੂੰ ਸਕਿਕਿਓਰ ਬਣਾਉਣਾ। ਅਤੇ ਫਿਰ ਉਹਦੇ ਲਈ ਤਾਂ ਸਾਨੂੰ ਐਜੂਕੇਸ਼ਨ ਬਹੁਤ ਜ਼ਰੂਰੀ ਆ।
ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਪਹਿਲੇ ਕੀ ਹੁੰਦਾ ਸੀ ਪਹਿਲਾਂ ਕੁੜੀਆਂ ਨੂੰ ਜਿਆਦਾ ਦਬਾਇਆ ਜਾਂਦਾ ਸੀਗਾ। ਕਿ ਪੜ੍ਹਨਾ ਨੀ ਜਿਆਦਾ ਦਸਵੀਂ ਕਰਾ ਅੱਠਵੀਂ ਕਰਾ ਕਰਾ ਕੇ ਵਿਆਹ ਕਰ ਦਿੰਦੇ ਸੀ। ਬਟ ਹੁਣ ਅੱਜ ਕਲ੍ਹ ਕੀ ਚੱਲਦੇ ਅੱਜ ਕਲ ਕੁੜੀਆਂ ਹੀ ਜਿਆਦਾ ਸਟੈਂਡ ਹੋ ਰਹੀਆਂ।
ਬਿਲਕੁਲ ਮੈਂ ਕਹਿੰਦਾ ਤੁਸੀਂ ਵੂਮੈਨ ਸੈੱਲ 'ਚ ਜਾਓ। ਤੁਹਾਨੂੰ ਉੱਥੇ ਵੂਮੈਨ ਹੀ ਮਿਲਲੇਗੀ ਜਿਹੜੀ ਉਹਨਾਂ ਦੀ ਮਤਲਬ ਹੈੱਡ ਹੈ ਹਨਾ। ਤੁਸੀਂ ਕਿਸੇ ਹੋਸਪਿਟਲ ਵਿੱਚ ਜਾਓ ਉੱਥੇ ਵੀ ਤੁਹਾਨੂੰ ਅਗਰ ਸਪੈਸ਼ਲਿਸਟ ਡਾ ਅਗਰ ਦੇਖਣਾ ਅਤੇ ਤੁਹਾਨੂੰ ਵੂਮੈਨ ਈ ਮਿਲ ਜਾਏਗੀ। ਅਗਰ ਤੁਸੀਂ ਕਿਸੇ ਕੋਰਟ ਵਗੈਰਾ 'ਚ ਜਾਓ ਤੁਹਾਨੂੰ ਲਾਇਅਰ ਹਾਇਰ ਕਰਨਾ ਤਾਂ ਵੀ ਤੁਹਾਨੂੰ ਉੱਧਰ ਵਧੀਆ ਵੂਮੈਨ ਹੀ ਮਿਲੇਗੀ ਜੋ ਜੱਜਮੈਂਟ ਕਰ ਰਹੇ ਉਹੀ ਹੈ ਨਾ ਦੇਖੋ ਫਰਕ ਪੈਂਦਾ ਨਾ ਹਰ ਇੱਕ ਟਾਈਮ ਦੇ ਅਕੋਡਿੰਗ ਹਰ ਇੱਕ ਚੀਜ਼ ਬਦਲਦੀ ਹੈ ਜਿਵੇਂ ਜਿਵੇਂ ਟਾਈਮ ਬਦਲ ਰਿਹਾ। ਉਵੇਂ ਉਵੇਂ ਲੋਕਾਂ ਦੀ ਸੋਚ ਬਦਲ ਰਹੀ ਹੈ ਹੈ ਨਾ ਪਰ ਅਗਰ ਆਪਾਂ ਦੇਖਿਆ ਜਾਏ ਅਗਰ ਪਹਿਲੇ ਟਾਈਮ 'ਤੇ ਇੱਦਾਂ ਦਾ ਕੁਛ ਹੁੰਦਾ ਅਤੇ ਅੱਜ ਸਾਡੇ ਘਰ ਦੀਆਂ ਵੀ ਕੁੜੀਆਂ ਸਟੈਂਡ ਹੁੰਦੀਆਂ ਹੈ
ਅਗਰ ਸਾਡੇ ਵੱਡਿਆਂ ਦੀ ਥੋੜ੍ਹੀ ਸੁ ਮੈਂਟੈਲਿਟੀ ਥੋੜ੍ਹੀ ਵਧੀਆ ਹੁੰਦੀ। ਪਰ ਨਹੀਂ ਦੇਖੋ ਉਹ ਆਪਣੇ ਹਿਸਾਬ ਨਾਲ ਉਸ ਟਾਈਮ ਸਹੀ ਸੀ ਹੈ ਨਾ। ਦੇਖਿਆ ਹੈ ਪਹਿਲੇ ਟਾਈਮ ਤੇ। ਇੰਨੀ ਸਿਓਰਟੀ ਨਹੀਂ ਹੁੰਦੀ ਸੀ ਹਨਾ ਬਈ ਜਿਵੇਂ ਬੰਦਾ। ਆਹ ਕਰਦਾ ਡ ਹੈ ਨਾ। ਬਾਈ ਜਿਵੇਂ ਪਹਿਲੇ ਟਾਈਮ ਕੀ ਹੁੰਦਾ ਸੀ। ਮਤਲਬ ਡਰ ਬੜਾ ਹੁੰਦਾ ਸੀ ਕੁੜੀਆਂ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ। ਪਰ ਭੈਣ ਮੈਮ ਅਗਰ ਅਸੀਂ ਅੱਜ ਦੀ ਗੱਲ ਕਰੀਏ। ਤਾਂ ਅੱਜ ਇੱਦਾਂ ਦਾ ਕੁਛ ਨਹੀਂ ਅੱਜ ਆਪਣਾ। ਹਰ ਇੱਕ ਕੁੜੀ ਨੂੰ ਰਾਈਟ ਆਪਣਾ ਵਧੀਆ ਲਾਈਫ ਜੀਣਦਾ ਹਨਾ।
ਸਹੀ ਕਰ ਅੱਜ ਕੱਲ ਤੇ ਮਾਂ ਪਿਓ ਖੁਦ। ਕੁੜੀਆਂ ਨੂੰ ਕੱਢਦੇ ਆ ਬਾਹਰ ਕੇ ਜਾਓ ਬਾਹਰ ਦੀ ਦੁਨੀਆਂ ਦੇਖੋ ਘਰੇ ਰਹਿ ਕੇ ਕਰਨਾ ਕੀ ਹੈ।
ਕੀ ਕਰਨਾ ਕੀ ਹੈ। ਹਾਂਜੀ, ਨਹੀਂ, ਪਰ
ਸਹੀ, ਹੈਲੋ,
ਕੋਈ ਕੁ ਪਰ ਪਹਿਲੇ ਟੈਮ ਸ਼ਹਿਰ ਜਾਣਾ ਹੈ ਪੁਰਾਣੇ ਸ਼ਹਿਰ ਜਾ ਹੈਲੋ।